ਹੈਲੋ ਹ ਹੈਲੋ। ਸਤਿ ਸ਼੍ਰੀ ਅਕਾਲ ਸਰ।
ਸਤਿ ਸ੍ਰੀ ਅਕਾਲ ਮੈਮ।
ਹੋਰ ਸਰ ਕੀ ਕਰਦੇ ਐ?
ਕੁਛ ਨੀ ਬਸ। ਹੁਣੇ ਘਰ ਬੜੇ ਸਾ। ਤੁਸੀਂ ਦੱਸੋ, ਹਾਂਜੀ ਹੋਰ ਰੋਟੀ ਪਾਣੀ ਖਾ ਲਿਆ?
ਸੌ ਸੌਦੇ ਕਿੰਨੇ ਵਜੇ ਤੁਸੀਂ? ਹੋਰ- ਹੋਰ ਖਾ ਲਿਆ।
ਸੋਣ ਦਾ ਟਾਈਮ ਮੇਰਾ ਬੜਾ ਲੇਟ ਐ।
ਅੱਛਾ ਕੀ ਕਰਦੇ ਰਹਿੰਦੇ ਇੰਨੀ ਦੇਰ?
ਪਹਿਲੇ
ਹਾਂਜੀ।
ਫੇਰ ਮੰਮੀ ਦਾ ਕਹਿੰਦੇ ਫੋਨ ਆਜੇ। ਮੈਂ ਕਿਹਾ ਫੇਰ ਮਾਸੀ ਦੇ ਮੁੰਡਿਆਂ ਦੇ ਫੋਨ ਆ ਜਾਂਦੇ ਨੇ। ਮੈਂ ਬਾਹਰ ਹੀ ਜਾਂਨਾ। ਮੈਨੂੰ ਲੱਗਦਾ ਅੰਦਰ ਨੇਟਵਰਕ ਘੱਟ ਹੁੰਦਾ ਹੋਣਾ ਏ।
ਫੇਰ ਬਸ ਫੋਨ ਆ ਜਾਂਦਾ ਰਾਤੀ, ਬਾਰਾਂ- ਇੱਕ ਵੱਜ ਇੱਕ ਵੱਜ ਜਾਂਦਾ ਐਵੀ ਫੋਨ 'ਤੇ ਗੱਲ ਕਰਦੇ ਹੋਏ
ਅੱਛਾ- ਅੱਛਾ।
ਬਾਹਰ ਫਿਰ ਐਵੀਂ ਗਏ। ਉਹ ਸਲਾਹ ਕਰਦੇ ਪਏ ਹੁੰਦੇ ਆ। ਨਾ ਮੌਸਮ ਅੱਜ ਤੇ ਗਰਮੀ ਐ ਜੀ।
ਸਲਾਹ ਕਿਸ ਚੀਜ਼ ਦੀ ਕਰਦੇ ਹੋ?
ਹੇਮਕੁੰਟ ਸਾਹਿਬ ਜਾਣਾ ਨਾ ਤੇ ਉਹਦੀ ਸਲਾਹ ਕਰਦੇ ਪਏ ਸੀ।
ਅੱਛਾ-ਅੱਛਾ, ਕੌਣ-ਕੌਣ ਜਾ ਰੇਆ?
ਫੈਮਿਲੀ ਐ ਇੱਕ ਮਾਸੀ ਦੀ ਪੂਰੀ ਫੈਮਿਲੀ ਏ ਇੱਕ ਜੰਮੂ ਆ ਰੇ ਨੇ। ਪੂਰੀ ਫੈਮਿਲੀ।
ਅੱਛਾ-ਅੱਛਾ।
ਇੱਕ ਵੈਹੇ ਅੰਬਰਸਰ ਤੋਂ ਮੁਂਡਾ ਐ।
ਅੱਛਾ-ਅੱਛਾ।
ਤੇ ਸਾਡੀ ਪੂਰੀ ਫੈਮਿਲੀ ਏ।
ਅੱਛਾ-ਅੱਛਾ।
ਤਾਨੂੰ ਆਪਾਂ ਕੈ ਰਹੇ ਆਂ ਭਈ ਸੀਟਾਂ ਖਾਲੀ ਏ ਆਜੋ ਅਜੇ ਵੀ।
ਨਈ ਹੈਗਾ ਕੀ ਟਰੈਵਲ ਕੀਤੀ ਹੋਈ ਟੈਂਪੂ ਟਰੈਵਲ।
ਹਾਂ ਐ ਟੈਰਵਲ ਏ।
ਓਕੇ-ਓਕੇ ਜਾਣਾ ਕਿੱਥੋਂ ਦੀ ਤੁਸੀਂ ਤੁਰਨਾ ਕਿੱਥੋਂ?
ਆਪਾਂ ਦਿੱਲੀ ਤੋਂ। ਦਿੱਲੀ ਦਿੱਲੀ ਤੋਂ ਆਪਾਂ ਪੈਲੇ ਆਪਾ ਜਾਣਾ ਰਿਸ਼ੀਕੇਸ਼, ਰਿਸ਼ੀਕੇਸ਼ ਤੋਂ ਫੇਰ ਆਪਾਂ ਉਸੀ ਟੈਮ ਗੋਬਿੰਦ ਘਾਟ ਚੱਲ ਜਾਗੀ ਫਿਰ ਅਗਲੇ ਦਿਨ ਗੋ ਟਰੈਕ ਤੇ ਸ਼ੁਰੂ ਹੋਏਗੀ ਗੋਬਿੰਦ ਧਾਮ ਤੱਕ ਦੀ।
ਅੱਛਾ।
ਫਿਰ ਗੋਬਿੰਦ ਫਿਰ ਸਵੇਰੇ ਚਾਰ ਵਜੇ ਨਿਕਲ ਗੇ ਹੇਮਕੁੰਟ ਸੈਬ।
ਅੱਛ
ਫਿਰ ਉਸੀ ਦਿਨ ਈ ਦੋਬਾਰਾ ਵਾਪਸੀ ਆਏਗੇ ਗੋਬਿੰਦ ਧਾਮ।
ਓਕੇ-ਓਕੇ।
ਥੱਲੇ ਪੂਰੀ ਰਾਤ ਆ ਜਾਏਗੀ।
ਓਕੇ-ਓਕੇ।
ਫਿਰ ਗੋਬਿੰਦ ਘਾਟ ਤੋਂ ਆਪਾਂ ਜਾਣਾ ਬਦਰੀਨਾਥ।
ਬਦਰੀਨਾਥ ਓਕੇ-ਓਕੇ।
ਬਦਰੀਨਾਥ ਮੰਦਰ ਕੋਮ ਕੇ ਓਸ ਤੋਂ ਬਾਅਦ ਆਪਾਂ ਜਾਵਾਂਗੇ ਮਾਨਾ ਵਿਲੇਜ।
ਕਿੱਥੇ?
ਮਾਨਾ ਵਿਲੇਜ।
ਓਕੇ, ਓਕੇ
ਜਿੱਥੇ ਮਤਲਬ ਪਾਂਡਵ ਗਏ ਸੀ ਉ ਸਵਰਗ ਦਾ ਰਸਤਾ ਉਹਨਾ ਨੂੰ ਹੈਗਾ ਸੀ।
ਹਾਂਜੀ, ਹਾਂਜੀ
ਉਹਵੇ ਮਤਲਬ ਵਧੀਆ ਜਗ੍ਹਾ ਬੰਨੀ ਦੀ ਘੁੰਮਣ ਦੀ, ਉਹਦੀ ਵੀ ਟਰੈਵਿੰਗ ਹੈ ਪੰਜ ਕਿਲੋਮੀਟਰ ਦੀ।
ਓਕੇ,
ਤੇ ਬਸ ਹੁਣਾ ਈਓ ਡਰ ਹੈ ਕਿ ਪੰਜਾਹ ਕਿਲੋਮੀਟਰ ਬਣ ਜਾਣਾ ਤੁਰ ਵੀ ਪਾਵਾਂਗੇ ਕੇ ਨਹੀਂ। ਡਰ ਸਾਰਾ ਐ ਹੀ ਔ ਹੈਗਾ। ਹੈ ਕੀ ਨਈ ਉੱਨੀ ਕਿਲੋਮੀਟਰ ਹੇਮਕੁੰਟ ਸਾਹਿਬ ਦੀ ਹੋ ਗਈ, ਮਤਲਬ ਉੱਨੀ ਜਾਣ ਤੇ ਉੱਨੀ ਆਣ।
ਹੂ ਹੂ ਹੇਮਕੁੰਟ ਦਾ ਰਸਤਾ ਤਾਂ ਹੈ ਵੀ ਬਹੁਤ ਔ ਥੋੜਾ।
ਨਹੀ ਤਾਂ ਜਿਹੜੀ ਤੇਰਾਂ ਕਿਲੋਮੀਟਰ ਉਹ ਤਾਂ ਥੋੜ੍ਹੀ ਸਹੀ ਏ। ਪਹ ਉਹ ਜੇੜੀ ਲਾਸਟ ਦੀ ਛੇ ਕਿਲੋਮੀਟਰ ਵਾਲੀ ਹੈ ਨਾ, ਗੋਬਿੰਦ ਧਾਮ ਤੋਂ ਹੇਮਕੁੰਡ ਸਾਹਿਬ।
ਉਹ ਬੜੀ ਔਖੀ ਚੜਾਈ ਏ।
ਹਾਂਜੀ, ਹਾਂਜੀ ਬੱਚੇ ਵਗੈਰਾ ਨਾ ਹੋ ਤਾਂ
ਵਗੈਰਾ ਫੇਰ ਵੀ ਚੜ੍ਹ ਜਾਂਦੇ ਆ ਬੱਚੇ ਚੜ੍ਹ ਜਾਂਦੇ ਆ।
ਹਾਂ ਨਹੀਂ ਓਦਾਂ ਵੀ ਵੱਡੇ ਬੰਦੇ ਨੀ ਚੜ੍ਹ ਪਾਂਦੇ ਹਨ, ਜਿਵੇਂ ਹੁਣ ਲੇਡੀ ਹੋ ਗਈ ਕੋਈ ਉਹਦੇ ਲਈ ਔਖਾ ਹੋ ਜਾਂਦਾ।
ਹਾਂ ਕਿਉਂਕਿ ਬੋਡੀ ਵੇਟ ਹੋ ਜਾਂਦਾ ਨਾ ਕੂਛ ਬੰਦੇ ਦਾ।
ਹਾਂ ਜੀ, ਹਾਂ ਜੀ, ਬਿਲਕੁਲ।
ਬੱਚਿਆਂ ਨੂੰ ਇੰਨਾ ਪੱਤਾ ਨਹੀਂ ਲੱਗਦਾ।
ਉਹ ਤਾਂ ਫਿਰ ਨੱਠ -ਨੱਠ ਕੇ, ਚੜ੍ਹ ਹੀ ਜਾਣਾ ਉਹਨਾ ਨੇ।
ਬੱਚਾ ਉਵੇ, ਮੋਢਿਆਂ- ਮੋਢਿਆਂ ਤੇ ਕਿੱਥੇ ਹੀ ਪੈ ਜਾਵੇਗਾ, ਉਵੇਂ ਘੁੰਮ ਲੈਂਦਾ ਬੱਚਾ ਤੇ।
ਹਾਂ ਜੀ, ਹਾਂ ਜੀ,
ਕਿਉਂਕਿ ਉਨੂੰ ਤੇ ਚੁੱਕਣਾ ਪੈਣਾ ਹੇ, ਅਗਰ ਉਹਨੇ ਕਿਹਾ ਮੈਨੂੰ ਚੁਕੋ ਤੇ, ਚੁੱਕਣਾ ਪੈਣਾ ਉਹਨੂੰ ਤੇ।
ਉਹ ਤਾਂ ਹੈ।
ਨਹੀਂ, ਬਾਕੀ ਫਿਰ ਇਨ ਚਿਜੋ ਤੇ ਜ਼ਿਆਦਾ ਦਿੱਕਤ ਹੋਵੇਗੀ, ਫਿਰ ਉਹ ਆਪਣਾ ਕਰੇਗਾ ਘੋੜੇ -ਘੋੜੇ ਜੋ ਵੀ ਹੋਏਂਗੇ ਉਸ ਟਾਈਮ।
ਉਹ ਤਾਂ ਫਿਰ ਕਰਨੀੇ ਹੀ ਪੈਣੇ, ਆਪਣੀ ਸਿਹਤ ਵੀ ਦੇਖਨੀ ਆ। ਫੇਰ ਜਦ ਬੰਦਾ ਨਾ ਚੜ ਪਾਵੇ, ਉਥੈ ਬੇਹਜੂਗਾ ਫਿਰ ਹੋਰ ਕੀ।
ਨਾਲੇ, ਹੋਰ ਵੀ ਉਹ ਸੀਜਨ ਵਗੈਰਾ ਦਾ ਵੀ ਚੱਕਰ ਪੈਂਦਾ, ਏਹੀ ਡਰ ਲੱਗਿਆ ਰਹਿੰਦਾ, ਪਤਾ ਨਹੀਂ ਕਿ ਦਿੱਕਤਾਂ ਆਣੀਆਂ ਐ। ਕੀ ਨੀ ਆਣੀਆਂ।
ਨਹੀਂ ਉਹ ਤਾਂ ਚਲੋ, ਰੱਬ-ਰੱਬ ਦੇ ਘਰ ਚੱਲਿਆ ਏਦਾਂ ਤਾਂ ਕੁਝ ਨਹੀਂ ਹੋਊਗਾ। ਚਲੋ, ਥੋੜ੍ਹਾ-ਬਹੁਤਾ ਹੁੰਦਾ ਹੀ ਆ, ਲੇਕਿਨ ਬੰਦਾ ਕਰ ਲੈਂਦਾ ਵਾ ਇੰਨਾ ਕੁ ਤਾਂ।
ਕਈ ਵਾਰੀ ਮੈਂ ਆਪ ਆਪਣੇ ਹੱਥ ਸਾਡੇ ਉੱਥੇ ਮਤਲਬ ਮਾਤਾ ਦਾ ਮੰਦਰ ਏ, ਅੱਧ ਬੱਧਰੀ
ਹਾਂ ਜੀ, ਹਾਂ ਜੀ,
ਉਹਦੀ ਟ੍ਰੈਕਿੰਗ ਹੈ, ਮਤਲਬ ਦੋ- ਤਿੰਨ ਕਿਲੋਮੀਟਰ ਦੀ ਤੇ ਮੈਨੂੰ ਉਹੀ ਚੜ੍ਹਦੇ ਮੈਂ ਇੰਨਾ ਥੱਕ ਗਿਆ ਸੀ, ਉਹਦੇ ਵਿਚ ਹੀ। ਬਸ ਹੋ ਗਈ ਸੀ ਬਸ, ਫਿਰ ਓ ਔਕਸੀਜਨ ਸਾਹ ਲੈਣੇ ਚ ਉੱਥੈ ਦਿੱਕਤ ਆਉਣ ਲੱਗ ਗਈ ਸੀ।
ਹੂੰ, ਵੈਸੇ ਵੀ ਸਾਹ ਵਾਲੇ ਬੰਦੇ ਨੂੰ ਉੱਥੇ ਹੀ ਥੋੜ੍ਹੀ ਪ੍ਰੋਬਲਮ ਆਉਂਦੀ ਐ।
ਨਹੀਂ, ਆਪੇ ਦਵਾਈਆਂ-ਦੁਵਾਈਆਂ ਲੈ ਕੇ ਜਾਵਾਂਗੇ ਫਿਰ ਤੇ।
ਹੋਰ- ਹੋਰ, ਵੈਸੇ ਇੱਕ ਉਹ ਆਉਂਦਾ ਨਾ, ਆਕਸੀਜਨ ਵਾਲਾ ਫੇਸ ਚ ਅਸੀਂ ਮਤਲਬ ਜਦੋਂ-
ਹਾਂ- ਹਾਂ, ਦੇਖੇ ਰਿਹਾ ਮੈ ਵੀ ਉਹੀ ਓ ਵੇਖ ਰਿਹਾ ਸਿਲੰਡਰ ਵੀ ਮੰਗਵਾ ਲਈਏ ਫਿਰ।
ਹਾਂ ਜੀ, ਹਾਂ ਜੀ, ਉਹ ਚੀਜ਼ ਵੀ ਸਹੀ ਹੁੰਦੀ।
ਚਾਹੀਦੇ ਆ ਕੀ ਜ਼ਿਆਦਾ ਜਾਣੇ ਚੱਲੇ ਆਂ, ਤਾਂ ਆਪਣੇ ਨਹੀਂ ਕੰਮ ਆਏਗਾ ਕਿਸੇ ਹੋਰ ਤੋਂ ਦੇਦੋ ਹੋਰ ਕੀ ਏ।
ਹਾਂ ਜੀ, ਹਾਂ ਜੀ, ਉਹ-
ਇਸੇ ਬਹਾਨੇ ਅ ਸੇਵਾ ਵੀ ਹੋ ਜਾਏਗੀ।
ਉਹ ਤਾਂ ਹੈ, ਹੂੰ ਹੂੰ ਹਾ ਜੀ, ਹਾਂ ਜੀ,
ਇੰਨਾ ਮਹਿੰਗਾ ਤਾਂ ਹੈ ਵੀ ਨਹੀਂ, ਮਤਲਬ ਇੱਕ ਸੌ ਸੱਠ-ਸੱਤਰ ਰੁਪਏ ਦਾ ਹੀ ਹੈਗਾ ਮੇਰੇ ਖ਼ਿਆਲ।
ਹੂੰ ਬਿਲਕੁਲ- ਬਿਲਕੁਲ। ਚਲੋ, ਸਾਰਿਆਂ ਕੋਲ ਇੱਕ- ਇੱਕ ਹੋਣਾ ਜ਼ਰੂਰੀ ਆ ਸਭ ਕੋਲ।
ਇੱਕ-ਇੱਕ ਹੀ ਚਲੋ, ਮਤਲਬ ਇੱਕ ਸਿਲੰਡਰ ਨੂੰ ਵੀ ਦੋ- ਤਿੰਨ ਬੰਦੇ ਯੁਜ਼ ਕਰ ਈ ਲੈਦੇ ਆ।
ਹਾਂ ਜੀ, ਹਾਂ ਜੀ ਉਹ ਤਾਂ ਹੈ, ਜਿੱਦਾਂ ਇੱਕ ਫੈਮਲੀ- ਚ' ਕਰ ਸਕ-ਕਰ ਸਕਦੇ ਸਾਰੇ। ਮੌਸਮ- ਮੌਸਮ, ਤਾਂ ਉੱਧਰ ਸਹੀ ਹੁੰਦਾ ਆ ਠੰਡਾ ਹੀ ਹੁੰਦਾ।
ਹਾਂ ਤੇ ਮਤਲਬ ਜ਼ਿਆਦਾ ਠੰਡਾ ਵੀ ਨਾ ਹੋਣਾ ਚਾਹੀਦਾ ਹੁਣ ਜੇਵੇਂ, ਪਰਸੋਂ ਬਾਰਾਂ ਜੁਲਾਈ ਨੂੰ ਬੜੀ- ਠੰਡ ਪਈ ਉੱਥੇ, ਮਾਈਨਸ ਟੈਂਪਰੇਚਰ ਸੀ।
ਅੱਛਾ-ਅੱਛਾ, ਵੈਸੇ ਤਾਂ ਬਰਫ਼ੀਲਾ ਇਲਾਕਾ ਵਾ। ਤਾਂ ਫਿਰ ਓਦਾਂ ਈ
ਮਤਲਬ ਹੁਣ ਜਿਵੇਂ ਸਿਤੰਬਰ ਵਗੈਰਾ ਹੁੰਦਾ ਅ ਤੇ ਉਦੋਂ ਨਾ ਗਰਮੀ ਹੁੰਦੀ, ਨਾ ਠੰਢ ਹੁੰਦੀ ਨੋਰਮਲ ਰਹਿੰਦਾ। ਹੁਣ ਵੀ ਕਦੀ- ਕਦੀ ਐਵੇਂ ਹੋ ਜਾਂਦਾ ਕੀ ਚੜ੍ਹਾਈ ਕਰਦੇ ਇੰਨੀ ਗਰਮੀ ਹੋ ਜਾਂਦੀ ਏ ਕੀ ਬੰਦੇ- ਅੱਧੀ ਬਾਵਾਂ ਦੀ ਟੀ-ਸ਼ਰਟ ਚ ਆ ਜਾਂਦੇ ਆ ਓ। ਗੁਰਦੁਆਰੇ ਵਿਚ ਵੀ ਅੱਧੀ ਬਾਂਵਾ ਦੀ ਟੀ-ਸ਼ਰਟ ਚ ਹੁੰਦੇ ਆ, ਤੇ ਕਦੀ ਇੰਨੀ ਠੰਢ ਹੋ ਜਾਂਦੀ ਏ ਤੇ ਜੈਕਟਾ ਇਚ ਵੀ ਠੰਡ ਲੱਗਦੀ ਏ ਤੇ
ਹਾਂਜੀ-ਹਾਂਜੀ ਓ ਤਾਂ ਹੈ ਬਿਲਕੁਲ-ਬਿਲਕੁਲ। ਜਾ ਕਦੋਂ ਰਏਂ ਤੁਸੀਂ?
ਆਪਾਂ ਜਾਣਾ ਹੁਣ, ਦੋ ਦਿਨ ਡਿਊ ਹੋ ਗਯਾ ਸਾਡਾ ਨੀ ਪੈਲੇ ਪੱਚੀ ਨੂੰ ਜਾਣਾ ਸੀ। ਹੁਣ ਸੱਤਾਈ ਦਾ ਮੈਸੇਜ ਆਯਾ।
ਅੱਛਾ-ਅੱਛਾ।
ਬਾਕੀ ਦੇੇਖੋ ਹੱਜੇ ਕੁਛ ਨੀ ਪਤਾ, ਕਿਉਂਕਿ ਟ੍ਰੈਫਿਕ ਜਾਮ ਬੜਾ ਜ਼ਿਆਦਾ ਚੱਲ ਰੇਆ। ਹਾਂ, ਆਜੋ ਆ ਜਾਣੇ ਆ। ਟ੍ਰੈਫਿਕ ਜਾਮ ਕਰਕੇ ਹੁਣ ਓਨਾਂ ਨੇ ਡੀਲੇ ਕੀਤਾ ਥੋੜ੍ਹਾ
ਅੱਛਾ-ਅੱਛਾ।
ਬਾਕੀ ਵੇਖੋ ਹੁਣ ਕੀ ਬਣਦਾ
ਤੁਸੀਂ ਆਪਣੀ ਛੱਤ ਤੇ ਨੀ ਜਾਂਦੇ। ਛੱਤ ਤੇ ਜਾ ਕੇ ਗੱਲ ਕਰਲੋ
ਨਈ ਛੱਤ ਤੇ ਕਿਉਂ ਜਾਏਗਾ ਇਸ ਟੈਮ। ਨਈ ਮੰਮੀ ਔਰ ਤਾਂ ਆਵਾਜ਼ਾਂ ਮਾਰਦੇ ਪੇ ਰੋਟੀ ਖਾ ਓਨਾ ਨੇ ਖਾ ਲੀ ਏ ਨਾ ਮੈਂ ਇਓ ਰੈ ਗਯਾ ਕੱਲਾ
ਅੱਛਾ-ਅੱਛਾ।
ਨਾ ਯਾਰ-ਯੂਰ ਆਏ ਦੇ ਖੜੇ ਹੋਏ ਤੇ ਬਾਰ ਗਲੀ ਚ ਐਵੇਂ
ਅੱਛਾ-ਅੱਛਾ।
ਲੋ ਹੋਨ ਚਲੇ ਗਏ ਦੇ ਆ। ਮੈਂ ਰੈ ਗਯਾ ਉੱਪਰ ਆਜਾ।
ਤਾਡਾ ਕਿੱਦਾਂ ਗਲੀ ਖੁਲ੍ਹੀ ਨੂੰ ਹੋਈ ਆ ਰੋਡ-ਰੂਡ ਚੱਲਦਾ ਤਾਂ ਨੀ ਸੜਕ
ਨਾ-ਨਾ ਸਾਡੀ ਤੇ ਬੰਦ ਗਲੀ ਏ।
ਅੱਛਾ-ਅੱਛਾ।
ਹੂੰ।
ਉਂ ਹੂੰ
ਸਾਡੇ ਮਤਲਬ ਜਿਨ ਮੈਂ ਐ ਕੈ ਰੇਆ ਪਤਾ ਈ ਨੀ ਮੈਨੂੰ ਕੁਛ ਕੀ ਬਣਾਯਾ ਕੀ ਨੀ ਬਣਾਯਾ
ਅੱਛਾ-ਅੱਛਾ।
ਦੋਪੈਰੇ ਕੋਫਤੇ ਬਣਾਏ ਸੀ।
ਓਕੇ।
ਆੱਜ ਤੇ ਸੰਡੇ ਆ। ਮੇਰੇ ਖਿਆਲ ਨੋਨ ਵੈਜ ਈ ਬਣਿਆ ਦਾ ਹੋਣਾ ਕਿਉਕ ਕਾਫੀ ਟੈਮ ਹੋ ਗਯਾ ਬਣਾਏ ਹੋਏ।
ਅੱਛਾ-ਅੱਛਾ।
ਤੇ ਤਾਡੇ ਕਾਰ ਨੀ ਬਨ
ਨਈ ਬਨਦਾ ਹੈਗਾ ਸਾਡੇ ਕੱਰ ਵੀ। ਪਾਪਾ ਈ ਬਣਾਦੇ ਮੈਂ ਮੈਂ ਨੀ ਖਾਂਦੀ ਹੈਗੀ, ਪੈਲੇ ਖਾ ਲੈਂਦੀ ਸੀਗੀ ਫੇਰ-ਫੇਰ ਥੋੜ੍ਹੇ ਟਾਈਮ ਤੋਂ ਮੈਂ ਛੱਡਦਾ।
ਕਿਓ?
ਬਸ ਵੈਸੇ ਈ ਮੰਨ ਨੀ ਸੀਗਾ ਮੰਨ ਨਈ-ਨਈ ਕੁਛ ਵੀ ਨੀ ਅੰਡੇ ਵੀ ਨੀ ਖਾਂਦੀ ਚਿਕਨ ਵੀ ਨੀ। ਓਦਾ ਵੀ ਨੋਨ ਵੈਜ ਨੀ ਖਾਂਦੀ ਕੋਈ।
ਚੱਲ ਓਦਾਂ ਵੀ ਕੇੜੇ ਬੜੇ ਰੈ ਗਏ ਆ ਫੋਕੇ ਈ ਹੋਗੇ ਹੁਣ ਓ ਵੀ।
ਓ‌ ਤਾਂ ਹੈ। ਪਲ ਮੈਂ-ਮੈਂ ਪਤਾ ਨੀ ਮੇਰੀ ਯੱਕ ਦਮ ਇੱਕ ਵੀਡੀਓ ਆਈ ਸੀ ਮੇਰੇ ਕੋਲ ਪਲ ਪ੍ਰੇਮਾਨੰਦ ਜੀ ਦੀ ਵੀਡੀਓ ਆਈ ਸੀ ਓ ਕੈੰਦੇ ਕਿ ਮਤਲਬ ਅਸੀਂ ਕਿਉਂ ਖਾਂਦੇ ਆ ਕੱਟ ਕੇ ਓਨਾ ਨੂੰ ਓ ਵੀ ਤਾਂ ਮਤਲਬ
ਯਾਰ ਹੁਣ ਜਦੋਂ ਮਤਲਬ ਜਦੋਂ ਕੋਈ ਬੰਦਾ ਸਹੀ ਲੱਗਣ ਲੱਗਦਾ ਨਾ ਮੈਨੂੰ ਯਾਰ ਪ੍ਰੇਮਾਨੰਦ ਜੀ ਸੀ ਸਹੀ ਲਗਣ ਲੱਗਦਾ, ਫੇਰ ਓਨਾਂ ਦੀ ਕੋਈ ਨਾ ਕੋਈ ਵੀਡੀਓ ਏਹੋ ਜਿਵੀ ਆ ਜਾਂਦੀ ਜਿਦੇ ਚ ਉਹ ਗਲਤ ਰਹਿੰਦੇ ਆ
ਅੱਛਾ।
ਮਤਲਬ ਹੁਣ ਓ ਪਿੱਛੇ ਵੀ ਓਨਾ ਦੀ ਵੀਡੀਓ ਕਾਫੀ ਵਾਇਰਲ ਹੋਈ ਐ ਕਿ ਓਹ ਕਿਸੇ ਦੇ ਪੈਰ ਧੋਂਦੇ ਪਏ ਸੀ। ਕੋਈ ਬੰਦੇ ਜਏ ਦੇ ਪਰ ਉਹ ਬੰਦਾ ਗ ਓ ਬੰਦਾ ਗ਼ਲਤ ਹੈਗਾ, ਜਦੋਂ ਗ਼ਲਤ ਬੰਦੇ ਦੇ ਪੈਰ ਧੋ ਜਿਵੇ ਬੰਦਾ ਕੇਵੇਂ ਗਏਗਾ, ਉਵੇਂ ਤੇ ਆਪਾਂ ਸਮਝਦੇ ਹਾਂ ਵੀ ਉਹ ਵਧੀਆ ਨੇ ਕਿਸੇ ਨੂੰ ਬਦਲਣ ਦਾ ਕੁਛ ਨੀ ਕੇਂਦੇ, ਓ ਮਤਲਬ ਕੇਂਦੇ ਜਿਦੇ ਚ ਵੀ ਐ, ਓਦੇ ਚ ਰਹੋ ਆਪਣਾ
ਹਾਂਜੀ-ਹਾਂਜੀ।
ਬਾਕੀ ਚਲੋ, ਆਪਾਂ ਨਾ ਕਦੀ ਵੇਖਿਆ
ਓ ਤਾਂ ਚਲੋ ਹੈ ਪਰ ਓ ਕੁਝ ਹਾਂਜੀ-ਹਾਂਜੀ, ਕੁਛ ਉਹਨਾਂ ਦੀਆਂ ਗੱਲਾਂ ਮਤਲਬ ਨਾ ਬੋਤ ਲਾਈਫ ਚੇਂਜ ਕਰ ਦਿੰਦੀਆਂ ਬੰਦੇ ਦੀਆਂ।
ਨੀ ਮਨ ਸਾਡਾ ਵੀ ਕਰਦਾ ਛੱਡ ਦਈਏ ਫੇਰ ਹੁੰਦਾ ਐ ਹੁਣ ਆਇਆ ਤਾਂ ਖਾਈ
ਓ ਤਾਂ ਚਲੋ ਫੇਰ ਸਾਰੀ ਦੁਨੀਆ ਖਾਂਦੀ ਏਦਾਂ ਤਾਂ ਕੁਛ ਨੀ ਚੱਕਰ ਹੈਗਾ।
ਨਈ ਏਕ ਹੁੰਦਾ ਨੀ ਜਦੋਂ ਬੰ ਮੈਂ ਵੈਹੇ ਜਿਆਦਾ ਜਾਦਾਂ ਹੀ ਨੀ ਦੁਕਾਨ ਤੇ ਜਾਂ ਕਦੀ ਪਾਪਾ ਨਾਲ ਗਿਆ ਤਾਂ ਹੋਵਾਂ ਫਿਰ ਉਹ ਵੇਖਣੇ ਆ ਬਈ ਸਾਡੇ ਸਾਹਮਣੇ ਚੁੱਕ ਕੇ ਲਿਆ ਫਿਰ ਓਨੇ ਕਟਿਆ-ਕੁਟਿਆ। ਫੇਰ ਹੁੰਦਾ ਕਿ ਛੇ ਯਾਰ ਕੀ ਆਪਾਂ ਵਾਗਲਾਂ ਤਰਾਂ ਖਾਨੇ ਪਏ ਆ।
ਓਹ ਤਾਂ ਹੈ, ਦੇਖਣਾ ਪੈਂਦਾ। ਪੈਲਾਂ ਅਸੀਂ ਵੀ ਖਾਈ ਲੈਂਦੇ ਸੀ। ਹੁਣ ਸਾਡੇ ਘਰ ਦੇ ਖਾਂਦੇ ਹੀ ਆ, ਚਲੋ ਖਾਈ ਜਾਣ ਅਸੀਂ ਕਿਸੇ ਨੂੰ ਕੀ ਕੇਹ ਸਕਦੇ ਆ। ਕਈਆਂ ਨੂੰ ਏਹ ਖਾਣਾ ਈ ਪੈਂਦਾ ਜ਼ਰੂਰੀ ਆ ਆਪਣੀ ਬੋਡੀ ਕਰਕੇ।
ਮੁਰਗਾ ਹੀ ਖਾਂਣਾ ਸਿਰਫ਼ ਹੋਰ ਕੁਛ ਨੀ ਖਾਂਦਾ। ਓਵੀ ਬਸ ਨਾਮ ਬਣਿਆ ਦਾ ਮੁਰਗਾ ਖਾਣਾ। ਜਿੰਨੀ ਰੋਟੀ ਰੋਟੀ ਖਾ ਲਈ ਬਸ, ਚਾਹੇ ਏਕ ਪੀਸ ਨਾਲ ਖਾਂਦੀ ਜੇ, ਚਾਹੇ ਦੋ ਨਾਲ ਖਾਂਦੀ ਜੇ। ਬਸ ਉਸ ਤੋਂ ਬਾਅਦ ਨੀ ਕੁਛ ਖਾਣਾ।
ਚਲੋ, ਖਾਣਾ ਵੀ ਚਾਈਦਾ। ਆਪਣੀ ਸਿਹਤ ਲਈ ਵੀ ਸਹੀ ਹੁੰਦਾ ਆ।
ਓ ਕੁਛ ਨੀ ਏ, ਏਕ ਵੇਮ ਬੰਨੇ ਦੇ ਆ ਲੋਕਾਂ ਦੇ। ਹੈ ਕੁਛ ਨੀ ਵੇਹੇ ਨੋਰਮਲ ਚੀਜ਼ਾਂ ਬਥੇਰੀਆਂ ਐ।
ਹੋਰ-ਹੋਰ ਓ ਤਾਂ ਹੈ ਹੀ ਐ।
ਕਾਫੀ ਕਰ ਸਕਦਾ ਐ।
ਹੂੰ-ਹੂੰ, ਬਿਲਕੁਲ-ਬਿਲਕੁਲ। ਚਲੋ, ਕਰਦੀ ਆਂ ਮੈ ਠੀਕ ਐ, ਠੀਕ ਐ, ਓਕੇ ਜੀ।